ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ, ਹੋਰ ਦੱਸੋ ਕੀ ਹਾਲ ਚਾਲ।
ਬਸ ਲੈਟ ਆਈ ਆ, ਹੁਣ ਦੋ ਘੰਟੇ ਬਾਅਦ।
ਅੱਛਾ ਦੋ ਘੰਟੇ ਬਾਅਦ ਹੁਣ ਲਾਇਟ
ਹੋਰ ਬੜੀ ਗਰਮੀ ਹੋ ਗਈ ਸੀ, ਹੁਣ ਠੀਕ ਲੱਗ ਰਿਹਾ ਮੌਸਮ ਥੋੜਾ। ਪੰਖਾ ਪੁਖਾ ਚੱਲ ਗਿਆ ਏ ਸੀ ਚੱਲ ਗਏ ਨੇ
ਏ ਸੀ ਚੱਲ ਗਏ ਫਿਰ ਏਸੀ, ਇੱਧਰ ਵੀ ਸਾਡੀ ਇੱਧਰ ਵੀ ਲਾਈਟ ਦੀ ਬਹੁਤ ਪ੍ਰੋਬਲਮ ਹੈਗੀ ਏ। ਹੋਰ ਭਾਜੀ ਦੱਸੋ, ਕੁੱਛ ਖਾਆ ਰਾਤ ਦੀ ਰੋਟੀ ਰੋਟੀ ਖਾ ਲਈ।
ਹਾਂ ਰੋਟੀ ਖਾ ਲਈ ਏ।
ਭਾਜੀ ਮੈਂ ਤੁਹਾਡੇ ਕੋਲ ਇਹ ਪੁੱਛਣਾ ਸੀ ਕਿ ਔਨਲਾਈਨ ਸਮਾਨ ਮੰਗਾ ਕੇ ਜ਼ਿਆਦਾ ਫਾਇਦਾ, ਜਾਂ ਔਫਲਾਈਨ ਮੰਗਵਾ ਕੇ ਜ਼ਿਆਦਾ ਫਾਇਦਾ ਏ ਸਮਾਨ।
ਹੁਣ ਵੇਖੋ, ਜਿਹੜੇ ਬਾਹਰ ਆਂਦੇ ਦਿੱਲੀ ਦੁਲੀ ਉਹ ਤੇ ਆਨਲਾਈਨ ਮੰਗਵਾਉਂਦੇ ਨੇ ਜ਼ਿਆਦਾਤਰ।
ਮਤਲਬ
ਜੋ ਮਤਲਬ ਦਿੱਲੀ ਦੁਲੀ ਚ ਫਲੈਟ ਫਲੂਟ ਚ ਲੋਕੀ ਜ਼ਿਆਦਾ ਬਾਹਰ ਨਿਕਲਦੇ ਨੇ ਨਾ। ਤੇ ਉਹ ਓਨਲਾਈਨ ਬਲਿੰਕਟ ਵਗੈਰਾ ਤੋਂ ਮੰਗਵਾ ਲੈਂਦੇ ਨੇ।
ਜਿਵੇਂ ਨਹੀਂ ਜਿਵੇਂ ਸ਼ੋਪਿੰਗ ਕਰਨੀ ਹੋਵੇ
ਹਂ ਅੱਛਾ, ਉਹ ਵੇਖੋ ਜੀ ਬੰਦੇ ਦੀ ਆਪਣੀ ਚੋਇਸ ਹੈਗੀ ਹੁਣ।
ਫਾਇਦੇ ਵੀ ਹੈਗੇ ਨੇ ਔਨਲਾਈਨ ਮੰਗਾਉਣ ਦੇ, ਘਾਟੇ ਵੀ ਹੈਗੇ ਨੇ।
ਪਖਾਇਆ ਨਾ ਇਸ ਲਈ ਦੱਸ ਰਿਹਾ ਤੁਹਾਨੂੰ।
ਅੱਛਾ ਤੁਹਾਨੂੰ ਕਿਹੜਾ ਘਾਟਾ ਪਿਆ ਸੀ ਭਾਜੀ।
ਪਰ ਕੱਪੜੇ ਓਡਰ ਕੀਤੇ ਸੀ ਤਿੰਨ ਤਿੰਨ ਜੋੜੀ ਤੇ ਕੱਪੜੇ ਆਏ ਨੀ ਪਰਦੇ ਆ ਗਏ ਨੇ ਚਾਰ ਪੰਜ
ਪਰਦੇ
ਹਾਂ ਤੇ ਕੰਪਲੇਂਨ ਪਾਈ ਤਾਂ ਕੰਪਲੇਂਨ ਕੈਂਸਲ ਹੋ ਗਈ ਹੈ ਪਤਾ ਨੀ ਕੀ ਸੀ ਹੁਣ ਸਮਝ ਨੀ ਆਇਆ ਸਾਨੂੰ ਫਿਰ ਕੁਛ
ਅ ਭਾਜੀ ਨਾ ਹਨ ਨਾ ਔਨਲਾਈਨ ਘਾਟੇ ਵੀ ਬਹੁਤ ਨੇ ਬਤਾਵਾਂ ਕਿਉਂ ਕਿਉਂਕਿ ਇੱਕ ਤੇ ਕੁਆਂਟਿਟੀ ਨਹੀਂ ਸਹੀ ਮਿਲਦੀ ਨਾ ਕੁਆਲਿਟੀ ਸਹੀ ਮਿਲਦੀ ਦਿਖਾਉਂਦੇ ਕੁਛ ਹੋਰ ਨੇ ਤੇ ਭੇਜਦੇ ਕੋਛ ਹੋਰਨੇ
ਹੋਰ ਦਿਖੇਗਾ ਘਰ ਆਏਗਾ ਤੇ ਕੁਛ ਹੋਰ ਈ ਹੋ ਜੇਗਾ
ਜਿਵੇਂ ਹੁਨ ਤੁਸੀਂ ਕਮੀਜ਼ਾਂ ਮੰਗਾਈ ਤੁਹਾਨੂੰ ਪਰਦੇ ਆ ਗਏ
ਹੋਰ ਸਾਰੇੇ ਅਠਾਰਾਂ ਸੌ ਰੁਪਏ ਖ਼ਰਾਬ ਹੋ ਗਏ ਨੇ ਸਾਰੇ
ਔ ਤੇ ਇ ਜੀ ਦੇਖੋ ਬੰਦਾ ਇੰਨੀ ਮੁਸ਼ਕਿਲ ਪੈਹੇ ਕਮਾਂਦਾ ਹੈ। ਉੱਪਰੋਂ ਕੀ ਨਾਮ ਐ? ਔਨਲਾਈਨ ਐ ਮੰਗਾ ਕੇ, ਔਨਲਾਈਨ ਤਦ ਮੰਗਵਾ ਕੇ ਫ਼ੇਦਾ ਹੈਗਾ ਜੇ ਬੰਦਾ ਜਾ ਨੀ ਸਗਦਾ ਕਿੱਦੇ ਆਲਸ
ਹਾਂ ਜੇ ਜ਼ਿਆਦਾ ਪ੍ਰੋਬਲਮ ਮਜ਼ਬੂਰੀ ਹੈ, ਜਿਹੜੀ ਹਾਂ ਜੇ ਮਜ਼ਬੂਰੀ ਜ਼ਿਆਦਾ ਹੈਗੀ ਤਾਂ ਤੇ ਗੱਲ ਹੈਗੀ ਨੀ ਵੈਸੇ
ਉ ਬਲਾਈ ਨੇ ਅਪਣਾ ਅੱਖੋਂ ਅੱਖੋ ਵੇਖ ਕੀਦੇ ਬੰਦਾ ਸਮਾਨ ਲੈਕੇ ਆਂਦਾ ਏ ਕੁਆਂਟਿਟੀ ਵੇਖਦਾ ਏ, ਕੁਆਲਿਟੀ ਵੇਖਦਾ, ਕੁਆਲਿਟੀ ਵੇਖਦਾ ਏ ਗਰੰਟੀ ਲੈਂਦਾ ਏ, ਸਭ ਕੁਛ ਲੈਂਦਾ ਔਨਲਾਈਨ ਕੁਛ ਨੀ ਮਿਲਦਾ ਜੀ ਦੇਖੋ, ਔਨਲਾਈਨ ਅਗਰ ਮੰਗਾਣਾ ਏ ਤੇ ਟਰੱਸਟੀ ਡੈਪ ਤ
ਹਾਂਜੀ, ਹਾਂ-ਹਾਂ ਯ ਮੀਸ਼ੋ ਦੇ ਵੈਸੇ ਸਹੀ ਹੈਗੇ ਪਰ ਆਪ ਪਰ ਕਿਸੀ ਫਰੋਰ'
ਵਗੈਰਾ ਤੇ ਜੇੜੇ ਲਿੰਕ ਹੁੰਦੇ ਨੇ ਏਦਰੋਂ ਕਦੀ, ਏਦਰੋਂ ਕਦੀ ਸਮਾਨ ਨਾ ਮੰਗਾਓ ਏ ਪੇਲ ਏ ਪੇਲੇ ਜੀਪੇ ਕਰਾ ਲੈਂਦੇ ਨੇ ਪੇਲੇ ਪੈਸੇ ਦਰ ਕੈਸ਼, ਹਾਂ ਵ ਕੈਸ਼ ਐਂਡ ਡਿਲੀਵਰ
ਆਹ! ਬੜੀ ਮਾੜੀ ਹੋਈ ਐ।ਆਪਾਂ ਤੇ ਵਿਸ਼ਵਾਸ ਕਰਕੇ ਮੰਗਵਾਯਾ ਸੀ ਬਈ ਸਹੀ ਆ ਜਾਨਗੇ ਚੱਲ
ਹਾਂ ਐਈ ਤੇ ਹੁੰਦਾ ਸਾਰ
ਹੁਣ ਅਪਾਂ ਔ ਔ ਔਸ ਟੇਮ ਆਪਾਂ ਖੋਲ ਕੇ ਨੀ ਵੇਖੇਈ ਸਾਈਟਮੈਂਟ ਸੀ ਬਈ ਕੱਪੜੇ ਆਏ ਹੋਗੇ ਘਰ ਵੇਖਿਆ ਉ ਚਲਾ ਗਆ ਤੇ ਘਰ ਵੇਖਿਆ ਪਰਦੇ ਖੁੱਲੇ ਦੇ ਨੀ ਚਾਰ ਪੰਜ
ਜੀ ਇਹ ਸਿਸਟਮ ਹੈ ਨਾ ਜੇੜਾ ਲਿੰਕਾ ਤੋਂ ਕਦੀ ਨਾ ਮੰਗਉ
ਹਾਂ-ਹਾਂ ਫਲਿਪਕਾਰਟ, ਐਮਾਜੋਨ ਐ ਸਈ ਹੈਗੀ ਏਪਾਂ ਹੁੰ
ਪੈਰਾ ਤੋਂ ਮੰਗਾਓ ਬੰਦਾ ਫ਼ੇਦੇ ਰੇਂਦਾ ਸਭ ਕੁਛ ਤੇ ਅਗਰ
ਚਾਹੇ ਦਸ ਪਜੰ ਦਿਨ ਬਾਦ ਆਂਦਾ ਏ ਪਰ ਹਾਂ ਕੋਈ ਦਿੱਕਤ ਨੀ ਹੈਗੀ
ਤੇ ਅਗਰ ਔਫਲਾਈਨ ਤੇ ਸਭ ਤੋਂ ਵਧੀਆ ਚੀਜ਼ ਹੈਗੀ ਏ ਬੰਦਾ ਅਪਨੇ ਆਪ ਕੱਪੜਾ ਹੱਥ ਲਾ ਕੇ ਚੈੱਕ ਕਰਦਾ ਏ ਸਭ ਕੁਛ ਚੈੱਕ ਕਰਦਾ ਆਪਣਾ
ਉ ਤੇ ਪੈਸੇ ਵੀ ਕੰਮ ਹੋ ਜਾਂਦੇ ਨੇ ਤੁਹਾਡੇ ਕੋਲ ਬਾਰਗੇਨਿੰਗ ਨੀ ਹਾਂ, ਸਵਿਗੀ ਤੋਂ ਬਲਿੰਕਿਟ ਵਗੈਰਾ ਬਲਿੰਕੀਟ ਏਪ ਬੜੀ ਵਧੀਆ ਚੱਲ ਰਹੀ ਹੁਨ।ਦਸ ਮਿੰਟ ਚ ਦਸ ਮਿੰਟ ਚ ਮਕ ਸਾਰਾ ਸਮਾਨ ਘਰ ਆ ਜਾਂਦਾ ਦਾ ਏਗਾ ਦੀ ਹਾਂ, ਬਾਰਲੇ ਬਾਰ ਤੇ ਐਂਜ ਈ ਹੋ ਰਿਆ, ਘਰ ਬੈਠੇ ਸਬਜ਼ੀ ਆਰੀਆਂ ਨੇ ਕੁੱਛ ਘਰ ਬੈਠੇ ਕੋਈ ਦਿੱਕ, ਉਧਰ ਨਾ ਜਾਂਦਾ ਮਤਲਬ ਲੋਕੀ ਜੇ ਬੜੇ ਆਂਦੇ ਨੇ ਉੱਦਰ।
ਹਾਂ ਔ ਤੇ ਹੈਈ ਏ ਭਾਜੀ, ਦੇਖੋ ਜੇੜੇ ਨੌਕਰੀਆਂ ਕਰਦੇ ਨੇ ਜੇ ਨੌਕਰੀਆਂ ਕਰਕੇ ਫਲੈਟ ਤੇ ਆਂਦੇ ਨੇ ਆਪਨੇ ਕੁਛ ਬਨਾ ਨੀ ਸਗਦੇ, ਤੇ ਉ ਬਨਾ ਮੰਗਾ ਲੈਂਦੇ ਨੇ
ਹੂੰ ਰੇਡੀ ਟੂ ਸਮਾਨ ਗਰਮ ਪਾਣੀ 'ਚ ਪਾਯਾ ਚਲੋ।
ਹਾਂ, ਮਾਰਕੇਟ ਨਈ ਜਾ ਸਕਦੇ ਜੇੜੇ ਬੰਦੇ, ਉ ਫੇਰ ਬਲਿੰਕਿ ਮਗਾਂਦੇ ਨੇ, ਰੇਟ ਤੇ ਉਈ ਹੈਗਾ, ਬਲਿੰਕੀਟ ਦਾ ਔਰ ਉੱਦਰੋ ਸੇਮ ਡਿਲੀਵਰੀ ਤੋਂ ਪੈਸੇ ਲੈਂਦੇ ਨੇ, ਹੋਰ ਕੁਛ ਨੀ। ਤਦ ਕਰਕੇ, ਉਹ ਬਲਿੰਕੀਟ ਜ਼ਿਆਦਾ ਚੱਲ ਰਹੀ ਨਾ।
ਹਾਂ ਹਾਂ ਬਲਿੰਕਿਟ ਹੋ ਗਿਆ, ਜੈਪਿਟੋ ਹੋ ਗਿਆ।
ਹਾਂਜੀ ।
ਨਾਅ, ਇਹ ਸਿਸਟਮ ਸ਼ੁਰੂ ਹੋ ਗਿਆ ਨਾ, ਮਤਲਬ ਰੈਪਿਡੋ ਵਗੈਰਾ।
ਹਾਂਜੀ ਹਾਂਜੀ, ਰੈਪੀਡੋ ਵੀ ਬਹੁਤ ਵਧੀਆ ਐਪ ਹੈਗਾ। ਤੇ ਬੰਦੇ ਵੱਲ ਕਿੱਧਰ ਜਾਣਾ ਹੈ, ਐਮਰਜੈਂਸੀ ਜਾਣਾ ਹੈ ਰੈਪੀਡੋ ਤੇ ਹਾਂਜੀ।
ਹੂੰ ਸਾਡੇ ਇੱਧਰ ਇੰਨਾ ਨੀ ਹੈਗਾ, ਪਰ ਬਾਹਰ ਬਾਹਰ ਬੜਾ ਹੈਗਾ ਦਿੱਲੀ ਗੁੜਗਾਵ ਹੋ ਗਿਆ, ਇਹ ਸਾਰਾ
ਹਾਂਜੀ, ਸਾਡਾ ਇੱਧਰ ਹੀ ਬਹੁਤ ਰੈਪੀਡੋ ਮੈਂ ਵੀ ਬੋ ਵਾਰ ਰੈਪੀਡੋ ਰਾਈਡ ਕੀਤੀ ਐ ਹਾਂਜੀ ਐਪ ਡਾਊਨਲੋਡ ਕਰੋ ਦੋ ਮਿੰਟੇ ਬੰਦਾ ਆ ਜਾਂਦਾ, ਦਸ ਰੁਪਯੇ ਲੈਂਦਾ ਬੁਰੇ ਚੌਕੀ ਤੱਕਦੇ।
ਕਰਾਂਗਾ ਚਲੋ ਮੈਂ ਕਾਲ ਹਾਂ ਸਟੇਸ਼ਨ ਚ ਟੈਪੂ ਟੂਪੂ ਨ ਮਿਲਦਾ ਨਾ ਕਦੀ ਕਲਾਰੱ
ਹਾਂਜੀ
ਰਿਕਸ਼ਾ ਰੁਿਕਸ਼ਾ ਮੇਰਾ ਬੜੀ ਦਿੱਕਤ ਆਉਦੀ ਐ। ਹਾਂ, ਫ੍ਰੀ ਰਾਇਡ ਹੁੰਦੀ ਐ ਭਾਜੀ ਪਤਾ। ਤੁ ਸੁਣਾ ਸੁ ਹਮ ਬਸ ਫੇਰ ਲੈਈਟ ਚਲੀ ਗਈ ਆ, ਕੀ ਦੱਸਾਂ ਤੁਹਾਨੂੰ ਮੈਂ ਹੋਰ ਪਰੇਸ਼ਾਨ ਕੀਤਾ ਏ ਲਾਈਟ ਨੇ ਬੜਾ। ਬਸ ਹੁਣੇ, ਏੇ ਸੀ ਚਲਿਆ। ਹ ਠੰਡਕ ਹੋ ਗਿਆ ਬੈਠੇ, ਆ ਜੇ ਗਰਮ ਹੋ ਜਾਏਗਾ ਫੇਰ। ਹਾਂ ਹਾਲੇ ਕਮਰੇ ਬੰਦ ਹੈਗਾ ਨੇ। ਬੜੀ ਗਰਮੀ ਲੱਗੀ ਫੇਰ ਤੇ
ਹੋਰ ਦੱਸੋ, ਭਾਜੀ ਪੜ੍ਹਾਈ ਪੜੂਈ ਕਰ ਰਹੇ?
ਕਰ ਰਿਹਾ ਆ, ਭਰਾ ਪੜਾਈ ਪੜੂਈ ਤੇ- ਜਿਵੇਂ ਯਾਰ, ਮੈਂ ਸੋਚਿਆ ਬਾਰਵੀਂ ਸਾਰੀਾ ਗਦਾ ਨਾ ਹਾਲੇ ਤਾਂ ਸਟਾਰਟਿੰਗ ਹੋਈ ਨਾ ਬਾਰਵੀਂ ਦੀ, ਲਾਸਟ ਸਾਲ ਹੈਗਾ, ਬਸ ਸਕੂਲ ਦਾ‌।
ਅੱਛਾ।
ਆਪਾਂ ਕੋਮਰਸ ਲਿਤੀ ਭਰਾ। ਅੱਗੇ ਮੈਂ ਬੀ ਟੈਕਾਂ ਕਰਾਂਗਾ ਜਾਂ ਬੀ ਕੌਮ ਕਰਾਂਗਾ ਵੇਖਦਾ। ਇਹ ਕਿ ਲਗਦੀ ਲੱਗਦੀ ਸੇਵਾ ਕਰਦੇ ਪਏ ਆ, ਤੁਹਾਡੇ ਸਾਬ ਕਿਹੜਾ ਵਧੀਆ ਹੈਗਾ, ਕੋਰਸ ਹਾਂ ਕੁਛ ਨਹੀਂ, ਦ ਕਿਸੀ ਹੋਰ ਕੋਲ ਪੁੱਛ ਲੈਣਾ ਚਾਹੀਦਾ ਵੈਸੇ, ਤੁਸੀਂ ਨੌਲੇਜ ਲਿਤੀ ਹੋਣੀ ਆ। ਅੱਛੀ ਚਲੋ ਕੋਈ ਗੱਲ ਨੀ, ਤੁਸੀਂ ਹਾਂ ਪੜ੍ਹ ਕੇ ਤੇ ਫਾਇਦਾ ਹੀ ਹੈ, ਪਰ ਪਿਆਰ ਨਾਲ ਕਰਨ ਦੀ ਤੇ ਲੋੜ
ਹੋਰ ਦੱਸੋ ਅੱਛਾ ਵਰਕ, ਵਰਕ ਆਊਟ ਵਗੈਰਾ ਤੇ ਕਰਦੇ ਹੋਗੇ ਯੋਗਾ ਵਗੈਰਾ ਤੇ ਕਰਦੇ ਵਰਕ ਆਊਟ ਵਗੈਰਾ ਤੇ ਕਰਦਾ ਹੋਗੇ, ਯੋਗਾ ਵਗੈਰਾ
ਹਾਂ-ਹਾਂ ਯੋਗਾ ਤੇ ਸਵੇਰੇ ਸਵੇਰੇ ਕਰ ਲੈਂਦਾ ਹੂਨਾ, ਜੂਨ ਚ ਛੁੱਟੀਆਂ ਚੱਲ ਰਹੀ ਨਾ ਇਹ ਬਾਹਰੋਂ ਆਏ ਸੀ ਮੈਂ ਚਾਚੇ ਦੇ ਮੁੰਡੇ ਕੁੜੀਆਂ ਤੇ ਹਣ ਛੱਤ ਚਲੇ ਜਾਂਦੇ ਸਵੇਰੇ-ਸਵੇਰੇ ਵੈਸੇ ਤਾਂ ਮੁਸ਼ਕਿਲ ਫੇਰ ਪੜ੍ਹਾਈ ਚ ਬਿਜੀ ਬਾਹਰ ਸਕੂਲ ਜਾਣਾ ਹੁੰਦਾ ਸਵੇਰੇ-ਸਵੇਰੇ
ਹਾਂਜੀ ਬਾਕੀ ਤੇ ਫੇਰ ਪਲੱਸ ਟੂ ਤੇ ਕੁਛ
ਹਾਂ ਬਸ ਹੋਰ ਟਿਊਸ਼ਨ ਜਾ ਸਕੂਲ ਜਾ ਸੋ ਜਾੋ ਵ ਸਾਰੀ ਜ਼ਿੰਦਗੀ ਰਹਿ ਜਾਂਦੀ ਏ । ਹਾਂ। ਤੁਸੀਂ ਕਿੰਨੇ ਚ ਪੜ੍ਹੇ ਹੋ ੈ ਹੋਰ ਖਾਣਾ ਖਾ ਲਿਆ
ਖਾਣਾ ਖਾ ਲਿਆ ਹੁਣ ਸੈਰ ਕਰਦੇ ਪਏ ਛੱਤ ਤੇ ਪਾਜੀ ਬਾਹਾਰੋਂ ਖਾਈ ਅਜਾ ਤੇ ਰ ਟੀ ਮਹਿਮਾਨ ਆਏ ਦੇ ਸੀ ਘਰ ਕੋ ਕੋਮਾਂ ਆਪਾਂ ਭਾਜੀ ਮਨਸੂਰੀ ਗਈ ਤੁਸੀਂ ਨੀ ਗੇ ਗੁਰਮੇ ਛੁੱਟੀ
ਹਾਂ ਗ ਗਏ ਸੀ ਦੇਰਾਂਦੂਨ ਗਏ ਸੀ ਹ ਸ਼ਸਤਰਦਾਰਾ ਮਾਲ ਦੇਵਤਾ ਚਾਰ ਦਿਨ ਲਾਏ ੳਦੇ
ਅਸੀ ਵੀ ਸਸਤਰਧਾਰਾ ਮਸੂਰੀ ਵਗੈਰਾ ਚਾਰ ਦਿਨ ਲੱਗ
ਹਾਂਜੀ ਵਧਆ ਚਲੋ ਠੰਡਾ ਮੌਸਮ ਹੈਗਾ ਵੈਸੇ ਬੜਾ
ਹਾਂ ਉੱਧਰ ਨਜ਼ਾਰਾ ਹੈਗੇ ਨੇ ਪਹਾੜਾਂ ਤੇ ਨਜ਼ਾਰੇ ਹੀ ਨੇ ਮਜ਼ੇ ਦੇ ਪਹਾੜਾਂ ਜਿਵੇੰ ਦੇਖੋ ਜੀ ਸਕੂਲ ਵਗੈਰਾ ਸਭ ਕੁਛ ਕੁਛ ਸਹੀ ਇਧਰ ਗਰਮੀ ਠੱਕ ਠਕਦੀ ਹੁਣ ਅਗਲਾ ਟ੍ਰਿਪ ਹ ਸਰਦੀਆਂ ਦੀ ਛੂਟੀਐ ਕੀਤਾ ਜਾਣ ਦਾ ਪ੍ਰੋਗਮ ਅਗ ਛੁਟੀ
ਆਹ ਹ ਸਹੀ ਆ ਕਿੱਧਰ ਅਗਲੇ ਛੁੱਟਟੀ ਜਾਵਾਂਗੇ ਸ਼ਿਮਲਾ ਸ਼ਾਇਦ ਪ੍ਰੋਗਰਾਮ ਜਾਣਾ ਓਧਰ ਹੀ ਤ ਹਾਂ ਹਾਂ ਸ਼ਿਮਲਾ
ਨਾ ਲਦਾਖ ਸ਼ਿਮਲਾ ਤੋਂ ਆਇਆ
ਹੈ ਲੱਦਾਖ ਵੀ ਵਧੀਆ ਜਗ੍ਹਾ ਹੈਗੀ ਵ ਕੋਮਾ ਹੋਰ ਕਿ ਠੰਡਾ ਫਿਰ
ਹਾਂ ਉੱਧਰ ਤੇ ਸਭ ਕੁਛ ਵਧੀਆ ਹੈਗਾ
ਹਾਂ ਸਹੀ ਗੱਲ ਐ ।
ਚਲੋ
- ਬਸ ਲੈਟ ਆ ਗਏ ਦੁਬਾਰਾ ਅਸੀਂ ਚਾਰੋ ਜਣੇ ਲਾਈਟ ਆ ਗ ਮੈਂ ਕਹਿ ਰਿਹਾ ਦੁਬਾਰਾ ਹਾਂ ਅਸੀ ਚੱਲ ਗਏ ਨੇ ਹੁਣ ਨਾ ਜਾਏ ਬਸ ਨੀਂਦ ਖਰਾਬ ਹੋ ਰਹੀ ਬੜੀ।
ਠੀਕ ਏ ਭਾਜੀ ਫਿਰ ਸੋਵੋ ਤੁਸੀਂ ਕਰੋ ਜ ਏ ਸੀ ਦਾ ਆਨੰਦ ਲਓ ਓਕੇ ਪਾਜੀ ਓਕੇ